ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਕਾਲ ਜੀ।
ਹੋਰ ਠੀਕ ਹੋ ਤੁਸੀਂ। ਅਛਾੱ। ਮੈਂ ਤੁਆਡੇ ਕੋ ਫੋਨ ਕਰਕੇ ਏ ਪੁੱਛਣਾ ਸੀ ਕਿ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਪੜ੍ਹਾਨਾ ਐ।
ਅੱਛਾ।
ਤੇ ਤੁਸੀਂ ਬੱਚਿਆਂ ਨੂੰ ਮੈਂ ਭੇਜਾਂ ਤੁਸੀਂ ਪੜ੍ਹਾਾ ਲੋਗੇ।
ਜੀ, ਪੜਾ ਲਾਂਗੀ ਮੈਂ। ਕੇੜੀ ਕਲਾਸ 'ਚ ਐ।
ਐ ਸਿਕਸਥ ਕਲਾਸ।
ਅੱਛਾ ਔਰ ਸਬਜੈਕਟ?
ਆੱਲ ਸਬਜੈਕਟ ਪੜ੍ਹਾਨੇ ਨੇ।
ਓਕੇ ਗੂਢ ਜਾਬ।
ਹਮ ਤੁਹਾਡਾ ਨਾ ਜਿੱਥੇ ਤੁਸੀਂ ਬੈਠੇ ਹੋ ਨਾ ਉੱਥੇ ਬਹੁਤ ਸ਼ੋਰ ਆਉਂਦਾ ਪਿਆ
ਨਹੀਂ ਲੇਕਿਨ ਕੋਈ ਹੈ ਹੀ ਨਹੀਂ ਕੋਈ ਨਹੀਂ ਹੈ
ਹਾਂਜੀ ਬਹੁ ਤੁਸੀਂ ਥੋੜ੍ਹਾ ਜਿਹਾ ਉੱਥੇ ਜਾ ਕੇ ਬਹਿ ਜਾਓ ਜਿੱਥੇ ਥੋੜ੍ਹਾ ਸ਼ੋਰ ਨਾ ਆਏ
ਜਠੀ ਵੈਸੇ ਹੋਈ ਨਹੀਂ ਰਿਹਾ ਕੋਈ ਹੈ ਹੀ ਨਹੀਂ ਮੇਰੇ ਗਨਬ ਦਾ ਹਾਂਜੀ
ਠੀਕ ਹੈ ਜੀ ਹੋਰ ਤੁਸੀਂ ਦੱਸ ਦੋ ਮੈਨੂੰ ਟਾਈਮਿੰਗ ਕੀ ਰਹੇਗਾ ਔਰ ਫੀਸ ਵਗੈਰਾ ਦੱਸ ਦੋ ਮੈਨੂੰ
ਫੀਸ ਰਹੇਗੀ ਪਰ ਸਬਜੈਕਟ ਫਾਈਵ ਹੰਡਰਡ ਠੀਕ ਹੈ, ਹਾਂਜੀ ਪਰ ਸਬਜੈਕਟ ਦਾ ਹੈਗਾ ਹਿਸਾਬ ਔਰ ਉਹਦੇ ਬਾਅਦ ਜੋਟਾਈਮਿੰਗ ਹੈ ਦੋ ਵਜੇ ਤੋਂ ਬਾਅਦ ਕੋਈ ਵੀ ਟਾਈਮਿੰਗ ਲੈ ਲਓ ਸੱਤ ਵਜੇ ਤੱਕਨਾ ਸ਼ਾਮ ਦੇ ਜੋ ਤੁਹਾਨੂੰ ਸੂਟ ਕਰੇ
ਅੱਛਾ-ਅੱਛਾ ਟਾਈਮਿੰਗ ਕੀ ਰਹੇਗੀ
ਤੈਰਨ ਤੋਂ ਚਾਰ ਭੈਦੋ ਪਾਣੀ ਤੋਂ ਛੇ ਭੈਦੋ ਇੱਕ ਘੰਟਾ ਕੋਈ ਵੀ ਟਾਈਮ ਬੰਨ ਲੋ ਛੇ ਤੋਂ ਸੱਤ ਵਜੇ ਵਿਚਕਾਰ
ਤੇ ਛੇ ਸਬਜੈਕਟ ਪੜ੍ਹਾਉਣੇ ਨੇ ਜਿਸ ਤਰ੍ਹਾਂ, ਇੰਗਲਿਸ਼ ਹੋ ਗਿਆ ਐਸ ਐਸਟੀ, ਸਾਇੰਸ, ਮੈਥ ਔਰ ਚਾਰ ਜ਼ਰੂਰੀ ਵੈਸੇ ਤਾਂ ਚਾਰ ਹੀ ਮਨ ਲੱਗਦਾ ਤਾਂ ਇਹ ਹੋ ਜਾਂਦਾ ਸਬਜੈਕਟ
ਹਾਂ ਤੇ ਹੋ ਜਾਣਗੇ ਕੋਈ ਦਿੱਕਤ ਨੀ, ਪੜ੍ਹਾਈ 'ਚ ਕਹਿ ਜਾਏਗਾ ਬ ਜਾਂ ਵੀਕ ਹੈਗਾ ਜ਼ਿਆਦਾ ਈ ਠੀਕ ਹੈ
ਸਮਨ ਜਾਂਦਾ ਏ ਹੈਂਡਲ ਕਰ ਲੈਂਦਾ ਗੱਲ ਜਿਵੇਂ ਸਮਝਾਓ ਜਾਂ ਕੁਛ ਹੈ, ਅੱਛਾ- ਅੱਛਾ ਕਈ ਬੱਚੇ ਹੁੰਦੇ ਨੇ ਨਾ ਕਿ ਬਈ ਜਲਦੀ ਅਗਰ ਲਰਨ ਨਹੀਂ ਕਰ ਪਾਉਂਦੇ ਜਾਂ ਲਿਖਣ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਹੈ ਕੀਤਾ ਜਾ ਹਮ
ਕੋਈ ਵੀ ਉਹਨੂੰ ਉਹ ਅ ਸਮਝ ਆ ਜਾਏਗਾ ਉਹ ਕਰ ਲਏਗਾ ਪਰ ਇਹਦੀ ਇੱਕ ਪ੍ਰੋਬਲਮ ਹੈ ਇਹ ਪੁੱਛਦਾ ਨੀ ਹੈ
ਅੱਛਾ- ਅੱਛਾ ਅੱਛਾ, ਨਹੀਂ ਉਹ ਤੇ ਫਿਰ ਆਏਗਾ ਨਾ ਤੁ ਉਹਨੂੰ ਮੈਂਨੂੰ ਬੋਲ ਦੇਣਾ ਦੱਸ ਦੇਣਾ ਮੈਂ ਤੇ ਕੋਈ ਵੀ ਦਿੱਕਤ ਪਰੇਸ਼ਾਨੀ ਲੱਗੇ ਤੇ ਮੈਨੂੰ ਪੁੱਛ ਲੈਂਣਾ, ਹੈ ਨੀ ਕਿ ਬੈਠੇ ਰਹੇ ਪੂਰੇ ਦਿਨ ਬਿਨਾਂ ਵਜੇ, ਕੋਈ ਵੀ ਦਿੱਕਤ ਹੈ ਪਰੇਸ਼ਾਨੀ ਹੈ ਜੋ ਚੀਜ਼ ਸਮਝ ਨਾ ਆ ਰਹੇ ਉਹਨੂੰ ਪੁੱਛਣੀ ਉਹ ਮੈਂ ਫਿਰ ਬੱਚਾ ਆਏਗਾ ਨਾ ਜਿਸ ਵੇਲੇ, ਤੇ ਉਹਨੂੰ ਆਪਣੇ ਹਿਸਾਬ ਨਾਲ ਹੈਂਡਲ ਕਰ ਲੈਣਾ
ਠੀਕ ਹੈ ਜੀ ਠੀਕ ਹੈ ਬਸ ਹਾਂਜੀ- ਹਾਂਜੀ
ਹਾਂ -ਹਾਂ ਬਿਲਕੁਲ ਸਹੀ ਨਹੀਂ ਹੈ ਹੈੰਟ ਤਾਂ ਸਵਾ ਘੰਟਾ ਮਿਲ ਗਿਆ ਕੋਈ ਦਿੱਕਤ ਨੀ ਗਈ ਐਗਜ਼ਾਮ ਆਉਂਦੇ ਨੇ ਨਾ ਉਸੇ ਅਸੀਂ ਟਾਈਮ ਤੇ ਥੋੜਾ ਜ਼ਿਆਦਾ ਦੇ ਦਿੰਦੇ ਹਾਂ ਔਰ ਬਾਕੀ ਕੀ ਕਹਿੰਦੇ ਨੇ ਲੱਗਦਾ ਬੱਚਾ ਜ਼ਿਆਦਾ ਵੀਕ ਹੈ ਤੇ ਡੇਢ ਘੰਟਾ ਵੀ ਹੋ ਗਿਆ ਤੋ ਕੋਈ ਗੱਲ ਨਹੀਂ ਠੀਕ ਹੈ ਨਾ ਬਾਕੀ ਇੱਕ ਘੰਟਾ ਤਾਂ ਕੰਪਲਸਰੀ ਹੈ ਹੀ ਹੈ ਨਰ
ਤੁ ਤੁਸੀਂ ਜਿੱਥੇ ਬੈਠੇ ਹੋ ਉੱਥੇ, ਉੱਥੇ ਬੜਾ ਸ਼ੋਰ ਆਉਂਦਾ ਵ ਜੈਟਸ ਹੈਗੇ ਨੇ ਆਸ ਪਾਸ
ਉਹ ਬਾਹਰ ਦਾ ਸ਼ੋਰ ਆ ਰਿਹਾ ਥੋੜਾ ਬਹੁਤ ਵੇ ਕੇ ਮੈਂ ਆਪਣੇ ਦੇਖ ਆਈ ਹਾਂ
ਥੋੜਾ ਤੁਸੀਂ ਅੰਦਰ ਕਮਰੇ ਵਿੱਚ ਆ ਜਾਓ
ਕੇ ਆਵਾਜ਼ ਮੈਨੂੰ ਆ ਰਹੀ ਹੈ ਤੁਹਾਡੀ ਆਵਾਜ਼ ਕੋਈ ਦਿੱਕਤ ਹੀ ਨਹੀਂ ਆ ਰਹੀ ਮੈਨੂੰ, ਹ
ਸ਼ਰਾਬੇ ਵਿੱਚ ਗੱਲ ਹੋਏਗੀ ਨਾ ਤੇ ਫ ਦਿੱਕਤ ਹੋ ਜਾਂਦੀ ਹੈ, ਮੈਨੂੰ ਪਰੇਸ਼ਾਨੀ ਹੋ ਰਹੀ ਹੈ ਗੱਲ ਕਰਨ 'ਚ
ਚਲੋ ਇੱਕ ਹੈ ਵਾਲੀ ਕੋਲ ਤੇ ਕੰਪਲੇਂਟ ਕਰ ਲੋ। ਫੇਰ ਮੈਂ ਬਿਲਕੁਲ, ਦੂਸਰੇ ਕੰਮਪਰੇ 'ਚ 'ਚ ਜਾਾਂਗੀ ਨਾ ਫੇਰ ਕਰ ਲਾਂਗੀ, ਠੀਕ ਹੈ। ਹਾਂਜੀ। ਨਹੀਂ ਨਹੀਂ ਨਹੀਂ, ਵੀਕਲੀ, ਕਿਉਂਕਿ ਤ ਤਦੀ ਤੇ ਪਤਾ ਚੱਲਣਾ ਨਾ ਕਿ ਬਈ, ਕੈ ਜਿੇ ਮੰਨ ਕੈ ਜੇ ਨ ਬਈ ਪੜ੍ਹਾਈ 'ਚ ਬੱਚਾ ਕਹਿ ਜਾਏ, ਤੇ ਉਹਨਾਂ ਦਾ ਟੈਸਟ ਲੈਣਾ ਜ਼ਰੂਰੀ ਹੈ ਨਾ, ਕਦੀ ਬੱਚੇ ਦਾ ਪਤਾ ਚੱਲੇਗਾ ਨਾ ਬਈ ਕਿੰਨਾ ਯਾਦ ਕਰਕੇ ਆਉਂਦਾ ਹੈ, ਕਿੰਨਾ ਨਹੀਂ ਕਰ ਪਾਉਂਦਾ? ਠੀਕ ਹੈ ਨਾ, ਉਹ ਤੇ ਲੈਣਾ ਹੀ ਪੈਂਦਾ ਵੀਕਲੀ ਟੈਸਟ ਤੇ ਹਰ ਸਬਜੈਕਟ ਦਾ ਲੈਣਾ। ਮਤਲਬ ਕੀ ਸਮਝੋ ਹਰ ਤੀਸਰੇ, ਦਿਨ ਲਾਂਗੀ ਮੈਂ ਤੇ ਟੈਸਟ, ਕਦੇ ਇੰਗਲਿਸ਼ ਦਾ ਲੈ ਲਿੱਤਾ, ਕਦੇ ਮੈਥਸ ਦਾ ਹੋ ਗਿਆ, ਤੇ ਕਦੇ ਸਾਇੰਸ ਦਾ ਤੇ ਮਤਲਬ ਕਿ ਵੀਕ ਦੇ ਹਿਸਾਬ ਨਾਲ ਆਪਣਾ ਦੇਖ ਲੈਣਾ, ਜਿਹਦੇ 'ਚ ਬੱਚਾ ਜ਼ਿਆਦਾ ਵੀਕ ਲੱਗੇਗਾ ਉਹਨੂੰ ਫੈਰ ੳ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਕਿ ਵੀ ਉਹਦੇ 'ਚ ਇਗਜ਼ਾਮ ਦੇ ਟਾਈਮ 'ਚ ਦਿੱਕਤ ਨਾ ਆਏ ਬੱਚੇ ਨੂੰ, ਹੋਰ ਕੇ ਹਮ।
ਠੀਕ ਹੈ ਜੀ, ਮੈਂ ਇਹ ਕਹਿਣਾ ਚਾਹ ਰਹੀ ਸੀ ਕਿ ਅਹ, ਮੈਨ ਨਾ ਦੂਰ ਪੈ ਜਾਏਗਾ ਤੇ ਤੁਸੀਂ ਆ ਸਕਦੇ ਹੋ ਮੇਰੇ ਘਰ?
ਜਪੋ ਮੈਂ ਲੈ ਲਾਂਗੀ ਹੋਮ ਟਿਊਸ਼ਨ ਵੀ ਲੇਕਿਨ ਹੋਈਆ ਫਿਰ ਚਾਰਜ ਤੁਹਾਨੂੰ ਜ਼ਿਆਦਾ ਪੈਣਾ ਨੇ, ਮੈਨੂੰ ਕੋਈ ਦਿੱਕਤ ਨਹੀਂ ਮੈਂ ਤੇ ਫ ਡੇਢ -ਡੇਢ ਘੰਟਾ ਵੀ ਲਾ ਲੈਂਦੀ ਬੱਚੇ ਦਾ, ਕੋਈ ਇਸ਼ੂ ਨੀ ਹੈਗਾ। ਮੈਂ ਆ ਕੇ ਪੜ੍ਹਾ ਦਾਂਗੀ ਘਰ ਵੀ, ਕੋਈ ਦਿੱਕਤ ਵਾਲੀ ਗੱਲ ਨੀ। ਬਸ ਉਹੀ ਹੈਗਾ ਨਾ ਕਿ ਫਿਰ ਪੰਜ ਹਜ਼ਾਰ ਤੋਂ ਘੱਟ ਨੀ ਪੈ ਜਾ, ਅਗਰ ਘਰ ਆਏ ਤਾਂ
ਮੈਨ ਕੋਈ ਦਿੱਕਤ ਨੀ ਹੈ, ਮੈਨੂੰ ਪਰੇਸ਼ਾਨ ਨਹੀਂ ਹੈ ਬਸ ਮੈਨੂੰ ਇਹ ਕਿਉਂਕਿ, ਮੈਨੂੰ ਥੋੜਾ ਜਿਹਾ ਜਾਣਾ ਪੈਂਦਾ ਹੈ ਘਰੋਂ ਬਾਹਰ, ਤੇ ਬੱਚਾ ਫਿਰ ਮੈਨੂੰ, ਮੈਨੂੰ ਵੀ ਹੁੰਦਾ ਪਤਾ ਕਿਤੇ ਚੋਟ ਨਾ ਲੱਗ ਜਾਏ ਜਾਂ ਫਿਰ, ਟ੍ਰੈਫਿਕ ਬਹੁਤ ਹੁੰਦਾ ਸੜਕਾਂ ਤੇ
ਹਮ ਹਮ। ਨਹੀਂ ਨਹੀਂ ਕੋਈ ਨੀ, ਫ ਦੇਖ ਲਾਂਗੇ ਗਲ ਕਰ ਦਾਂਗੇ ਚਲ
ਸਾਈਕਲ ਸਿੱਧੀ ਤਰੀਕੇ ਨਾਲ ਚਲਾਣੀ ਨੀ ਹੈ ਇਹਨਾਂ ਨੇ, ਲਹਿਰਾਉਂਦੇ ਹੋਏ ਸਾਈਕਲ ਚਲਾਉਂਦੇ ਨੇ
ਨਹੀਂ ਨਹੀਂ ਨਹੀਂ ਰਿਸਕ ਨਹੀਂੀ ਲੈਣਾ, ਬੱਚੇ ਦੇ ਨਾਲ ਵੀ ਸਾਈਕਲ ਤੇ ਰ ਬੱਚੇ ਵੈਸੇ ਕੋਈ ਦਿੱਕਤ ਪਰੇਸ਼ਾਨੀ ਕੋਈ ਨੀ ਅਗਰ ਆਪ ਤੁਸੀਂ ਆਪਣੇ ਘਰ ਗੱਲ ਕਰ ਲੋ ਅਗਰ ਕਹੋਗੇ ਤਾਂ ਮੈਂ ਘਰ ਆ ਕੇ ਵੀ ਕਰਾ ਦੂੰਗੀ, ਕੋਈ ਦਿੱਕਤ ਨਹੀਂ ਹੈ ਮ ਮੈਂ ਆ ਜਾਂਗੀ।
ਹਾਂਜੀ, ਮੈਂ ਟਾਈਮ ਰੱਖਾਂਗੀ ਪੰਜ ਤੋਂ ਸਾਢੇ ਛੇ ਜਾਂ ਪੰਜ ਤੋਂ ਸਾਢੇ ਛੇ
ਚਾਰ ਤੋਂ ਹੀ ਛੇ ਰੱਖੋਗੇ ਤਦ ਵੀ ਦਿੱਕਤ ਨੀ ਹੈਗੀ ਮੈਨੂੰ, ਜੋ ਟਾਈਮ ਤੁਹਾਨੂੰ ਸਹੀ ਲੱਗਿਆ ਨਾ ਘਰ ਵਾਸਤੇ, ਤਾਂ ਕੋਈ ਦਿੱਕਤ ਨਹੀਂ। ਠੀਕ ਹੈ ਨਾ, ਹਾਂ ਬਈ ਚਾਰ ਵਜੇ ਆਉਨੀ ਆ ਨਾ ਤੇ ਮੈਂ ਆ ਜਾਂਵਗੀ ਆਪਣਾ ਰੈਪਡੋ ਵਗੈਰਾ ਹੈ, ਕੋਈ ਵੀ ਕਨਵੈ ਆ ਜਾਂਗੀ, ਮੈਨੂੰ ਕੋਈ ਦਿੱਕਤ ਨੀ ਮੈ ਉੱਠੋਈ ਵੈਗੀ ਹੈ, ਅੱਗੇ ਰਿਕਸ਼ਾ ਕਰ ਲੋ ਕੋਈ ਦਿੱਕਤ ਨੀ ਉਹ ਫੇਿਰ ਮੈਂ ਦੇਖ ਲਾਂਗੀ ਨਾ, ਕਿਵੇਂ ਮੈਨੂੰ ਵੋ ਰਹੇਗਾ, ਕੰਫਰਟੇਬਲ
ਅਰੇ ਵਾਹ ਮੇਰੀ ਤਾਂ ਸਾਰੀ ਟੈਨਸ਼ਨ ਹੀ ਖ਼ਤਮ ਹੋ ਗਈ
ਹਾਂ ਤੇ ਮੈਂ ਆ ਜਾਂਦੀ ਖੁਦ ਆਪਣੀ ਤੁਸੀਂ ਟੈਸ਼ਨ ਨਾ ਲਓ ਆਪਣੀ ਟੈਸ਼ਨ ਸਾਨੂੰ ਦੇ ਦੋ ਹੋਰ ਕੀ ਟੈਨਸ਼ਨ ਲੈ ਕੇ ਕੰਮ ਨੀ ਕਰਦੇ ਕਦੇ ਵੀ ਅਸੀਂ
ਮੈਨੂੰ ਤਾਂ ਤੁਹਾਡੇ ਨਾਲ ਗੱਲ ਕਰਕੇ ਸੱਚੀ ਸਹੀ ਲੱਗਿਆ ਬਾਈ
ਅੱਛਾ ਜੀ ਚਲੋ ਮੈਨੂੰ ਵੀ ਅੱਛਾ ਲੱਗਾ ਕਾਫੀ ਅੱਜ ਗੱਲ ਨਹੀਂ ਦੇਖੋ ਬੱਚੇ ਦੀ ਚਿੰਤਾ ਰਹਿੰਦੀ ਹੈ ਬਈ ਮਾਂ ਪਿਓ ਨੂੰ ਜੋ ਵੀ ਗੱਲ ਹੈ।
ਹਾਂਜੀ ਹਾਂਜੀ ਤੁਸੀਂ ਟੀਚਿੰਗ ਲਾਈਨ ਤੇ ਕਦੋਂ ਦੇ ਹੈਗੇ ਹੋ ਯਾਨੀ ਕਿੰਨੇ ਟਾਈਮ ਹੋ ਗਿਆ ਤੁਸੀਂ ਪੜਾ ਰਹੇ ਹੋ।
ਟਾਈਮ ਹੋ ਗਿਆ ਮੈਨੂੰ ਉਹ ਦਸ ਸਾਲ ਹੋ ਗਏ ਨਾ ਘੱਟ ਤੋਂ ਘੱਟ
ਅੱਛਾ ਦਸ ਸਾਲ
ਹੂੰ ਬੀ ਐਡ ਤਾਂ ਘਰ ਚ ਹੀ ਹੈ। ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਹੈ ਗਿਆ ਸੀ ਕਿ ਚਲੋ ਬੇਟੇ ਚੰਗਾ ਨ ਚ ਜਾਵਾਂ ਮੈਂ
ਠੀਕ ਹੈ ਠੀਕ ਹੈ।
ਇੱਕ ਨਾ ਤੇ ਆਪਣਾ ਬਈ ਬੱਚੇ ਨੂੰ ਥੋੜਾ ਜਿਹਾ ਦੇਖੋ ਡਰਾਉਣਾ ਵੀ ਪੈਂਦਾ ਤੇ ਸੋਚੋ ਘਰ ਆ ਲਏ ਤੇ ਬੱਚੇ ਨੂੰ ਡਾਂਟੀਏ ਨਾ ਕੁਛ ਨਾ ਕਰੀਏ ਤੇ ਉਹ ਚੀਜ਼ ਅਸੀਂ ਹੈਂਡਲ ਕਰਨੀ ਆ ਆਪਣੇ ਤਰੀਕੇ ਦੇ ਨਾਲ ਠੀਕ ਹੈ ਨਾ ਬਸ ਥੋੜਾ ਡਾਂਟ ਕੇ ਵੀ ਰੱਖਣਾ ਪੈਂਦਾ ਬੱਚਿਆਂ ਨੂੰ ਸਭ ਕੁਛ ਰੱਖਣਾ ਪੈਂਦਾ ਠੀਕ ਹੈ ਨਾ
ਹਾਂ। ਹਾਂਜੀ ਹਾਂਜੀ
ਚਲੋ ਹੁਣ ਮੈਂ ਦਿੰਦੀ ਫਿਰ ਘਰੇ ਆਵਾਂਗੀ ਜਿਵੇਂ ਹਰ ਤੇ ਫਿਰ ਸੋਰਸ ਦਾ ਪਾਣੀ ਹੋਊਗਾ ਬਿਲਕੁਲ
ਅੱਛਾ ਮੈਨੂੰ ਇਹ ਦੱਸੋ ਇਹ ਦੱਸੋ ਸੋ ਜਿਵੇਂ ਤੁਹਾਨੂੰ ਪੰਜਾਬੀ ਲੈਂਗੁਏਜ ਆਉਂਦੀ ਪੰਜਾਬੀ ਦੀ ਭਾਸ਼ਾ
ਹਾਂਜੀ ਹਾਂਜੀ
ਤੇ ਜਿਸ ਤਰ੍ਹਾਂ ਹੁਣ ਇਹ
ਅੱਛਾ। ਨਹੀਂ ਮੈਨੂੰ ਨਾ ਦੇਖੋ ਬੋਲਣੇ ਆ ਮੈਨੂੰ ਨਾ ਕੀ ਕਦੇ ਨੂੰ ਉਹ ਨੀ ਆਉਂਦੇ ਲਿਖਣੀ ਵਗੈਰਾ ਔਰ ਪੜ੍ਹਨੀ
ਅੱਛਾ -ਅੱਛਾ। ਠੀਕ ਹੈ ਫਿਰ ਮੈਨੂੰ ਕੋਈ ਹੋਰ ਟੀਚਰ ਹੋਏ ਜਿਹੜਾ ਪੰਜਾਬੀ ਇਹਨਾਂ ਨੂੰ ਅਹ ਲਿਖਣ ਵਾਸਤੇ ਦੇ ਕਿ ਪੂਰਾ ਪਹਿਰਾ ਲਿਖੋ
ਅੱਛਾ ਅੱਛਾ ਤਦ ਮੈਂ ਦੱਸ ਦਵਾਂਗੀ ਉਥੇ ਫਿਰ ਅਗਰ ਹੈ ਨਾ ਪੰਜਾਬੀ ਵਾਲੇ ਟੀਚਰ ਦਾ ਤੇ ਮੈਂ ਪੁੱਛ ਕੇ ਦੱਸ ਦਾਂਗੀ ਬਥੇਰੇ ਟੀਚਰਾਂ ਨਾ ਪੰਜਾਬੀ ਦੇ ਤੇ ਮੈਂ ਵੇਚਣ ਜਾਂਦੀ
ਠੀਕ ਹੈ ਜੀ ਠੀਕ ਹੈ ਠੀਕ ਹੈ। ਅੱਛਾ ਮੈਂ ਨਾ ਇਸ ਤਰ੍ਹਾਂ ਕਰਾਂਗੀ ਇਹ ਇੱਕ ਇੱਕ ਤਾਰੀਖ ਆਏਗੀ ਅਗਲੇ ਮਹੀਨੇ ਅਗਲੇ ਮਹੀਨੇ ਤੋਂ ਮੈਂ
ਲੈਣਾ ਨਾ ਫਸਟ ਜੁਲਾਈ ਹੁਣ ਆਨ ਵਾਲੀ ਹੈ ਉਸ ਵੇਲੇ ਲੈਣਾ ਆਪਣਾ ਠੀਕ ਹੈ ਨਾ
ਹਾਂਜੀ ਮੈਂ ਫਸ ਇਸ ਕਹਿ ਰਹੀ ਹਾਂ ਅਗਲੇ ਮਹੀਨੇ ਇੱਕ ਤਰੀਕ ਤੋਂ ਮੈਂ ਭੇਜਦਿਆਂ ਕਰਾਂਗੀ ਆ ਤੁਸੀਂ ਖੁਦ ਆਉਣਾ ਇਥੇ ਚਾਰ ਤੋਂ ਛੇ ਮੇਂ ਤੁਹਾਨੂੰ ਏਡਰਸ ਆਪਣਾ ਸੈਂਡ ਕਰ ਦਿੰਦੀ ਆ
ਜੀ
ਠੀਕ ਹੈ ਤੁਸੀਂ ਜਿਸ ਤਰ੍ਹਾਂ ਕਹੋਗੇ ਅਡਵਾਂਸ ਫੀਸ ਦੇਣੀ ਹੋ ਮੈਂ ਐਡਵਾਂਸ ਵੀ ਦੇ ਸਕ ਦੇ ਦਾਂਗੀ ਤੁਸੀਂ ਕੋ ਅੱਧੇ ਪੰਦਰਾਂ ਦਿਨ ਬਾਅਦ ਦੇ ਦੇਣਾ ਮੈਂ ਜਿਸ ਤਰ੍ਹਾ ਤਾਨੂੰ ਸਈ ਲੱਗੇਗਾ ਮੈਂ ਉਸ ਤਰ੍ਹਾਂ ਕਰ ਲਾਂਗੀ।
ਕੋਈ ਨੀ ਕੋਈ ਨੀ ਓ ਪੈਲੇ ਮੈਂ ਇੱਕ ਵਾਰੀ ਬੱਚੇ ਨੂੰ ਦੇਖ ਲਾਂ ਨਾ ਓਂਦੇ ਤੋਂ ਬਾਅਦ ਹੋ ਜਾਗੀ ਪੈਸੇ ਦੀ ਕੋਈ ਏਜੀ ਗੱਲ ਨਈ। ਠੀਕ ਐ ਨਾ ਟੈਨਸ਼ਨ ਨਾ ਲਓ ਪੈਸੇ ਨੂੰ ਲੈ ਕੇ ਪਹਿਲੇ ਮੈਂ ਇੱਕ ਵਾਰ ਬੱਚੇ ਨੂੰ ਦੇਖ ਲਾ
ਹਾਂ ਹਾਂਜੀ -ਹਾਂਜੀ- ਹਾਂਜੀ ਹੋਰ ਕੀ ਕਰਦੇ ਵੈ ਸੀ ਤੁਸੀਂ?
ਬਸ ਕੁਛ ਨੀ ਆਪਣਾ ਡਿਊਟੀ ਤੋਂ ਅਜੇ ਘਰ ਆ ਕੇ ਬੈਠੀ ਬਸ। ਥੋੜੀ ਦੇਰ ਈ ਹੋਈਏ ਮੈਨੂੰ ਆਏ ਹੋਏ ਨੂੰ ਹਾਂਜੀ
ਔਰ ਬੱਚੇ ਚਾਡੇ
ਮੇਰਾ ਅਜੇ ਵਿਆਅ ਨੀ ਹੋਆ।
ਅੱਛਾ- ਅੱਛਾ ਠੀਕ ਐ - ਠੀਕ ਐ ਮੈਡਮ ਕੋਈ ਨੀ -ਕੋਈ ਨੀ।
ਬਾਕੀ ਘਰ ਪਰਿਵਾਰ, ਚੇ ਸਭ ਸਈ ਨੇ ਵਧੀਆ ਇੱਕਦਮ ਭਰਜਾਈ ਵਗੈਰਾ ਕਹਿਣਾ ਚਾਹੀਦਾ ਚ ਹਾਂਜੀ
ਠੀਕ ਹੈ ਨਾ ਤੇ ਚਲੋ ਫੇਰ ਆਪਣਾ ਦੇਖ ਲੈਣਾ ਜਿਵੇਂ ਭੀ ਤਾਨੂੰ ਠੀਕ ਲੱਗੇਗਾ ਨਾ ਆਪਣਾ ਕਰ ਲਾਗੇ ਠੀਕ ਏ।
ਮੈਂ ਨਾ ਹਾਂ ਹਾਂਜੀ ਮੇਰੀ ਗੱਲ ਸੁਣੋ ਮੈਂ ਨਾ ਇੱਕ ਗ -ਇੱਕ ਗੱਲ ਹੋਰ ਕਹਿਣੀ ਸੀ ਤੁਆਨੂੰ।
ਜੀ
ਜਿਸ ਰ੍ਹਾਂ ਅਹ ਜਿਸ ਰ੍ਹਾਂ ਮੈਂ ਤੁਆਨੂੰ ਐ ਕੈਣਾ ਸੀ ਜਿਸ ਰ੍ਹਾਂ ਮੇਰੇ ਬੱਚੇ ਨਾ ਕਦੀ ਕਦਾਰ ਨਾ ਅ ਬਾਸਕਿਟਬਾਲ ਵੀ ਖੇਡਣ ਜਾਂਦੇ ਜੇ ਠੀਕ ਹੈ ਬਾਸ ਬੋਲ ਦੀ ਕਲਾਸ ਚੱਲਦੀ ਐ ਹਫ਼ਤੇ ਚ ਤਿੰਨ ਵਾਰ ਤੇ ਜਿਸ ਰ੍ਹਾਂ ਹੁਣ ਉਨੇ ਬਾਸਕਿਟ ਬੋਲ ਮੈਂ ਨੀ ਛੁਡਵਾ ਸਕਦੀ ਕਿਉਂਕਿ ਨਾ ਉਦੇ ਨਾਲ ਨਾ ਬੱਚੇ ਦੀ ਫਿਟਨੈਸ ਸਈ ਰੈਂਦੀ ਏ ਥੋੜਾ ਕੁੱਦ ਤੇ ਘਰੇ ਤਾਂ ਫੋਨ ਚ ਈ ਬੈਠੇ ਰੈਂਦੇ ਨੇ।
ਜੀ -ਜੀ
ਜਿਸ ਰ੍ਹਾਂ ਜਿਸ ਰ੍ਹਾਂ ਬਾਸਕਿਟਬਾਲ ਦਾ ਟਾਈਮ ਹੋਏਗਾ ਨਾ ਤਾਂ ਮੈਂ ਤੁਹਾਡੇ ਨਾਲ ਤੁਹਾਨੂੰ ਮੈਂ ਦੱਸਾਂਗੀ ਥੋੜਾ ਟਾਈਮ ਚੇਂਜ ਕਰ ਲੈਣਾ।
ਕੋਈ ਦਿੱਕਤ ਨੀ ਓ ਕਰ ਲਾਂਗੇ ਮਿਲ ਲਾਂ ਇੱਕ ਵਾਰੀ ਬੱਚੇ ਨਾਲ ਫਿਰ ਜਿਵੇਂ ਵੀ ਹੋਏਗਾ ਟਾਈਮ ਵਾਇਮ ਸੈੱਟ ਕਰ ਲਾਂਗੇ। ਕੋਈ ਦਿੱਕਤ ਨੀ ਠੀਕ ਐ ਨਾ ਕਰ ਲਾਂਗੇ ਸੈੱਟ।
ਠੀਕ ਐ ਮੈਂ ਤਾਨੂੰ ਦੱਸ ਦਾਂਗੀ ਹਫ਼ਤੇ ਦੇ ਤਿੰਨ ਦਿਨ ਏ ਬਾਸਕਟ ਬੋਲ ਜਾਂਦਾ ਐ ਔਰ ਤਿੰਨ ਦਿਨ ਤੁਸੀਂ ਥੋੜਾ ਲੇਟ ਆ ਜਾਂਣਾ ਤਿੰਨ ਦਿਨ ਟਾਈਮਸੇ। ਠੀਕ ਐ ਜੀ, ਓਕੇ ਜੀ ਚਲੋ ਠੀਕ ਹੈ ਜੀ, ਸਾਸਰੀਕਾਲ ਫੇਰ ਫੇਰ, ਫੇਰ ਗੱਲ ਕਰਾਂਗੇ ਤੁਆਡੇ ਨਾਲ।
ਹਾਂ
ਓਕ